ਸਤਿ ਸ੍ਰੀ ਆਕਾਲ ਜੀ ਕੀ ਹਾਲ -ਚਾਲ ਤੁਹਾਡੇ।
ਬਹੁਤ ਵਧੀਆ ਜੀ, ਤੁਸੀ ਸੁਣਾਓ?
ਬਸ ਵਧੀਆ, ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਗੱਲ ਕਰਦੇ ਆ। ਕਿ ਜਿਹੜਾ ਮਤਲਬ ਆਪਾਂ ਘਰ ਵਿੱਚ ਖਾਣਾ ਬਣਾਂਦੇ ਆ, ਉਹ ਵਧੀਆ ਹੁੰਦਾ ਐ ਕੀ ਕਿ ਜੇ ਆਪਾਂ ਬਾਜ਼ਾਰ ਵਿੱਚ ਖਾਣਾ ਖਾਂਦੇ ਹਾਂ, ਉਹ ਵਧੀਆ ਹੁੰਦੇ ਆ। ਕਿਉਂਕਿ, ਦੋਨਾਂ ਦੇ ਦੇਖੋ ਫਾਇਦੇ ਵੀ ਹੈ। ਤਾਂ ਸਾਨੂੰ ਨੁਕਸਾਨ ਵੀ ਹੁੰਦੇ ਨੇ, ਮੈਂ ਕਿਹਾ ਚਲੋ ਉਹਦੇ ਬਾਰੇ ਚ ਤੁਹਾਡੇ ਕੁਛ ਅਹ ਤੁਹਾਨੂੰ, ਤੁਹਾਡੇ ਨਾਲ ਗੱਲਬਾਤ ਕਰਦੇ ਆ।
ਹਾਂਜੀ, ਦੇਖੋ ਤੁਹਾਨੂੰ ਪਤਾ ਹੀ ਹੈ, ਜਿਹੜੇ ਅੱਜ ਦੇ ਸਮੇਂ ਚ ਤੁਸੀਂ ਦੇਖਿਆ ਜਾਵੇ ਖਾਣ -ਪੀਣ ਦੇ ਲੋਕੀ ਬੜੇ ਸ਼ੌਕੀਨ ਨੇ। ਠੀਕ ਹੈ, ਬਾਹਰ ਦਾ ਖਾਣਾ ਲੋਕੀ ਜ਼ਿਆਦਾ ਪਸੰਦ ਕਰਦੇ ਨੇ। ਪਰ ਆਪਣਾ ਦਿਲ, ਕਲ ਆਪਣੇ ਸਰੀਰ 'ਚ ਸਹੀ ਰੱਖਣਾ ਚਾਹੁੰਦੇ ਹੋ ਤੇ ਤੁਸੀ ਘਰ ਦੀ ਚੀਜ਼ਾਂ ਖਾਣਾ ਜ਼ਿਆਦਾ ਸ਼ੁਰੂ ਕਰੋ, ਕਿਉਂਕਿ ਤੁਹਾਡੇ ਸਰੀਰ ਲਈ ਚੰਗੀਆਂ ਨੇ। ਇਹ ਤੁਹਾਨੂੰ ਜਿਹੜੇ ਬਾਹਰ ਦੀ ਚੀਜ਼ ਫਾਸਟ-ਫੂਡ ਹੈ, ਉਹ ਕਹਿ ਲਓ ਕਿ ਤੁਹਾਡੇ ਸਰੀਰ ਨੂੰ ਦਿਨ ਬਾ ਦਿਨ ਖ਼ਤਮ ਕਰਦਾ ਜਾਂਦਾ ਹੈ, ਜੇ ਤੁਸੀ ਬਾਹਰ ਦੀ ਚੀਜ਼ਾਂ ਖਾਣੇ ਕਿਉਂਕਿ ਤਲੀਆਂ ਹੋਈਆਂ ਚੀਜ਼ਾਂ ਚ ਹੁੰਦੀਆਂ ਨੇ। ਤੇਲ ਵਾਲੀਆਂ ਸਾਰੀ ਚੀਜ਼ਾਂ ਬਣਾਂਦੇ ਆ। ਉਹਦੇ ਚ ਕਿਹੜਾ ਤੇਲ ਪਾਉਂਦੇ ਪਏ ਆ, ਪੁਰਾਣਾ ਹੈ ਕਿੰਨੇ ਦਿਨਾਂ ਦਾ ਪਾਇਆ, ਉਹ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ ਬਜ਼ਾਰ ਚ ਆਪਾਂ ਬੜੇ ਸ਼ੌਂਕ ਨਾਲ ਖਾਂਣੇ ਆ, ਕਿਉਂਕਿ ਅੱਜ-ਕੱਲ੍ਹ ਲੋਕੀ ਨਾ ਬਹੁਤ ਸ਼ੌਕੀਨ ਆ। ਖਾਂਦੇ ਆ, ਹਰ ਇੱਕ ਬੱਚੇ ਤੋਂ ਲੈ ਕੇ ਕਹਿ ਲਓ ਕਿ ਬੁੱਢੇ ਤੱਕ। ਬਜ਼ੁਰਗ ਤੱਕ ਵੀ ਚੀਜ਼ ਖਾਧੀਆਂ ਜਾਂਦੀਆਂ ਨੇ, ਕਿਉਂਕਿ ਬੜੇ ਸ਼ੌਕੀਨ ਨਾਲ ਖਾਂਦੇ ਨੇ। ਇਹਦੇ ਕਹਿੰਦੇ ਇਹਨਾਂ ਨਾਲ ਭੋਜਨ ਜਿਹੜਾ ਆਪਾਂ ਖਾਂਣੇ ਆ, ਦੋਵਾਂ ਕਿਸਮਾਂ ਦੇ ਜਿਹੜੇ ਭੋਜਨ ਏ ਉਹਦੇ ਨਾਲ ਆਪਣੇ ਅੰਦਰ ਕਹਿੰਦੇ ਆ ਗੁਣ ਵੀ, ਐ ਤੇ ਕਮੀਆਂ ਵੀ।
ਇਹ ਉਹ ਤਾਂ ਗੱਲ ਬਿਲਕੁੱਲ ਤੁਹਾਡੀ ਠੀਕ ਹੈ, ਦੇਖੋ ਆਪਾ ਜਿਹੜਾ ਗਰ ਵਿੱਚ ਖਾਣਾ ਜਿਹੜਾ ਆਪਾਂ ਗਰ ਵਿੱਚ ਖਾਣਾ ਬਣਾਂਦੇ ਆ। ਉਹ ਆਪਾਂ ਦੇਖ ਕੇ ਸਬਜ਼ੀ ਲੈ ਕੇ ਆਂਣੇ ਆ, ਕਿ ਸਾਫ਼- ਸੁਥਰੀ ਸਬਜ਼ੀ ਹੈ ਤਾਜ਼ੀ ਸਬਜ਼ੀ ਹੈ ਤੇ ਆਪਾਂ ਬਣਾਣੇ ਵੀ ਹਾਂ ਤਾਂ ਆਪਾਂ ਦੇਖੋ ਰਸ- ਰਸੋਈ ਵੀ ਕਿੰਨੀ ਸਾਫ਼ ਸਾਫ਼-ਸਫਾਈ ਨਾਲ ਆਪਾਂ ਜਿਹੜਾ ਬਰਤਨ ਯੂਜ਼ ਕਰਦੇ ਹਾਂ, ਉਹ ਵੀ ਸਾਫ਼ -ਸਫਾਈ ਨਾਲ ਧੋ ਕੇ ਯੂਜ਼ ਕਰਦੇ ਆ। ਔਰ ਜਿਹੜੀ ਵੀ, ਸਬਜ਼ੀ ਆਪਾਂ ਯੂ ਕੱਟਦੇ ਹਾਂ ਬਣਾਂਦੇ ਹਾਂ, ਉਹਨਾਂ ਨੂੰ ਕਿੰਨੀ ਵਾਰ ਦੋ ਕੇ ਤਾਂ ਸਹੀ ਤਰੀਕੇ ਨਾਲ, ਜਿਹੜੇ ਆਪਾਂ ਮਿਰਚ ਮਸਾਲੇ ਉਹਦੇ ਵਿੱਚ ਪਾਨੀ ਆ, ਆਪਾਂ ਜਿਹੜਾ ਗਰ ਵਿੱਚ ਖਾਣਾ ਬਣਾਂਦੇ ਹਾਂ ਉਹ ਕਿੰਨਾ ਮਤਲਬ ਆਪਾਂ ਜ਼ਿਆਦਾ ਸਪਾਈਸੀ ਨਹੀ ਬਣਾਂਦੇ ਕਿਉਂਕਿ ਜਿਹੜਾ ਬਜ਼ਾਰਾਂ ਵਿਚ ਤੁਸੀਂ ਵੇਖਿਆ ਹੋਏਗਾ, ਖਾਣਾ ਹੁੰਦਾ ਉਹਦੇ ਵਿੱਚ ਮਿਰਚ- ਮਸਾਲੇ ਕਿੰਨੇ ਤੇਜ਼ ਹੁੰਦੇ ਨੇ ਉਹ ਸਾਡੀ ਸਿਹਤ ਲਈ ਵੀ ਕਿੰਨਾ ਵਧੀਆ ਨਹੀ ਹੁੰਦੀ ਉਹ ਚੀਜ਼ਾਂ।
ਸਹੀ ਗੱਲ ਕੀਤੀ ਬਿਲਕੁੱਲ ਦੇਖੋ ਫਾਸਟ ਫੂਡ ਜਿਹੜੇ, ਇਹ ਜਿਹੜਾ ਭੋਜਨ ਆਪਾਂ ਖਾ ਰਹੇ ਆ। ਕੀ ਕਹਿੰਦੇ ਆ, ਇਹ ਨਾ ਬਹੁਤ ਘੱਟ ਸਮੇਂ ਚ ਤਿਆਰ ਹੋ ਜਾਂਦਾ ਹੈ।
ਕਿਉਂਕਿ ਕਿਉਂ ਕਿਉਂਕਿ ਆਪਾਂ ਦੇਖਿਆ ਕਿ ਰੈਸਟੋਰੈਂਟਾਂ ਚ ਤੁਸੀਂ ਦੇਖਿਆ ਤੇ ਹੋਟਲਾਂ ਚ ਵੀ ਦੇਖਿਆ। ਆਸਾਨੀ ਨਾਲ ਮਿਲ ਜਾਂਦਾ, ਤੁਸੀਂ ਇੱਕ ਮਿੰਟ ਚ ਕਹੋਗੇ ਉਹਨਾਂ ਨੂੰ ਨਾ ਸਾਨੂੰ ਅਸੀਂ ਤੁਸੀਂ ਪਾਰਟੀ ਜਾ ਰਹੇ ਹੋ ਜਾਂ ਕੋਈ- ਕੋਈ ਫੰਕਸ਼ਨ ਕਰ ਰਹੇ ਹੋ। ਜਿਹੜੀ ਚੀਜ਼ ਦੀ ਡਿਮਾਂਡ ਕਰੂੰਗੇ ਤੁਹਾਨੂੰ ਥੋੜੇ ਦਸ ਕੁ ਮਿੰਟ ਪੰਦਰਾਂ ਮਿੰਟ ਲੈਂਦੇ ਨੇ ਤੁਹਾਡੇ ਤੁਹਾਡੇ ਸਾਮਣੇ ਅੱਗੇ ਹਾਜ਼ਰ ਕਿਉਂਕਿ ਆਸਾਨੀ ਨਾਲ ਮਿਲ ਜਾਂਦੇ ਹੈ। ਇਹ ਚੀਜ਼ਾਂ ਜਿਹੜੀ ਤਲਿਆਂ ਹੋਈਆਂ ਚੀਜ਼ਾਂ ਨੇ ਨਾ ਇਹ ਬੜੀ ਜਲਦੀ ਬਣ ਜਾਂਦੀਆਂ ਫਾਸਟ- ਫੂਡ ਇਹੋ ਜਿਹੀ ਚੀਜ਼ ਹੈ। ਜਿਵੇਂ ਹੁਣ ਲੇ ਦੇਖ ਲੋ ਜਿਵੇਂ ਪੀਜ਼ਾ ਲੈ ਲੋ, ਬਰਗਰ ਲੈ ਲੋ, ਹੈ ਨੂਡਲਸ ਲੈ ਲੋ ਹੈ। ਫਰੈਂਚ ਫਰਾਾਈਜ਼ ਲੈ ਲੋ, ਸੈਂਡਵਿਚ ਲੈ ਲੋ, ਹੋਰ ਜਿੰਨੀਆਂ ਵੀ ਤਲੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਲਓ, ਉਹਨਾਂ ਨੂੰ ਦੇਖ ਲੋ ਇਹ ਤੁਸੀ ਇਹਨਾਂ ਦਾ ਸਵਾਦ ਵੇਖਦੇ ਹੋ। ਪਰ ਏ ਨਈ ਵੇਖਦੇ ਕਿ ਤੁਆਡੇ ਲਈ ਤਾਡੇ ਸਰੀਰ ਲਈ ਚੰਗੀਆਂ ਨੇ। ਕਿਉਕਿ ਬੱਚੇਆਂ ਤੋਂ ਲੈ ਕੇ ਵੱਡੇਆਂ ਤੱਕ ਵੀ ਹਰ ਉਮਰ ਦੇ ਲਈ, ਕਿਉਂਕਿ ਅੱਜ -ਕੱਲ ਪਸੰਦ ਬਣ ਚੁੱਕੀ ਯਾ, ਏਨਾਂ ਕਰਕੇ ਏਨਾਂ ਨੂੰ ਕੇਂਦੇ ਏਨਾਂ ਦੇ ਸਮੇਂ ਦੀ ਆਪਦੀ ਬੱਚਤ ਨੂੰ ਕੇ ਦਓ ਆਪਣੇ ਸਮੇਂ ਨੂੰ ਬਚਾਣਾ ਐ ਤੇ ਆਪਣੇ ਸਮੇਂ ਦੇ ਨਾਲ -ਨਾਲ ਆਪਣੇ ਸਰੀਰ ਨੂੰ ਵੀ ਸਈ ਰੱਖਣਾ ਐ। ਤੇ ਘਰ ਦੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਕਿਉਂਕਿ ਅੱਜ -ਕੱਲ੍ਹ ਤੁਸੀਂ ਦੇਖਿਆ ਏ ਔਨਲਾਈਨ ਬੈਠੇ ਹੋ, ਤੁਸੀਂ ਔਨਲਾਈਨ ਚ ਬੋਤ ਸਾਰੀਆਂ ਚੀਜ਼ਾਂ ਦੇਖਦੇ ਹੋ ਅੱਜ -ਕੱਲ੍ਹ ਸਾਰੀ ਕਿੰਨੀਆਂ ਰੀਲਸ ਆਂਦੀਆਂ ਨੇ ਯੂਟਿਊਬ ਖੋਲੋ ਯੂਟਿਊਬ ਦੇ ਵਿੱਚ ਕਿੰਨੀਆਂ ਰੈਸਪੀਜ਼ ਹੁੰਦੀਆਂ ਨੇ, ਉਹੀ ਜੇੜੀਆਂ ਤੁਸੀਂ ਬਾਹਰ ਜਾ ਕੇ ਖਾ ਰਹੇ ਹੋ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ, ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹਾ ਔਰ ਹਰ ਬਮਾਰੀ ਤੋ ਬਚਾ ਸਕਦੇ ਹੋ ਇਸ ਨਾਲ ਕੀ ਕੇਂਦੇ ਤੁਆਡਾ ਕੇਂਦੇ ਵਾਤਾਵਰਨ ਵੀ ਵੱਧੀਆ ਰੇਂਦਾ। ਜਿੰਨੀਆਂ ਬਿਮਾਰੀਆਂ ਘੱਟ ਲੱਗਣਗੀਆਂ ਸੇਹਤਮੰਦ ਰਹੋਗੇ ਤਾਂ ਸਰੀਰ ਵੀ ਸਈ ਰੇਂਦਾ।
ਬਿਲਕੁਲ -ਬਿਲਕੁਲ ਐ ਤਾਂ ਬਿਲਕੁਲ ਤੁਆਡੀ ਫੇਰ ਠੀਕ ਗੱਲ ਆ ਕਿ ਆਪਾਂ ਦੇਖੋ ਮੈਂ ਐਨੀ ਕੇਂਦੀ ਪਤਾ ਕੀ ਹੁੰਦਾ ਅੱਜ- ਕੱਲ ਦੇ ਟਾਈਮ ਅੱਜ-ਕੱਲ ਦਾ ਜੇੜਾ ਸਮਾਂ ਚੱਲਦਾ ਪੇਆ ਓਦੇ ਵਿੱਚ ਬੱਚੇਆਂ ਕੋਲ ਏਂਨਾ ਟਾਈਮ ਵੀ ਨਈ ਹੁੰਦਾ ਕਿ ਓ ਮਤਲਬ ਕੀ ਤੁਆਨੂੰ ਪਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਬਾਹਰ ਤੋਂ ਖਾਣਾ ਬਣਾਉਂਦੇ ਹੋ ਸਕ ਆਸਾਨੀ ਨਾਲ ਮਿਲ ਜਾਂਦਾ ਐ। ਓ ਇਸ ਚੀਜ਼ ਦਾ ਦਿਆਨ ਵੀ ਰੱਖਣਾ ਚਾਈਦਾ ਐ ਵੀ ਚਲੋ ਆਪਾਂ ਕਦੇ ਕਦਾਰ ਆ ਆਪਾਂ ਬਾਹਰ ਦਾ ਖਾਣਾ ਖਾਂਦੇ ਆ ਓ ਸਾਨੂੰ ਖਾਣਾ ਵੀ ਚਾਈਦਾ ਤੇ ਸਾਨੂੰ ਓ ਚੀਜ਼ ਦਾ ਦਿਆਨ ਰੱਖਣਾ ਚਾਈਦਾ ਕਿ ਆਪਾਂ ਜਿੱਥੋਂ ਖਾ ਰਹੇ ਹਾਂ ਉੱਥੇ ਵਧੀਆ ਤਰੀਕੇ ਨਾਲ ਸਾਫ਼ ਸੁਥਰੇ ਵੱਖਰੇ ਤਰੀਕੇ ਨਾਲ ਖਾਣਾ ਬਣਨਾ ਚਾਈਦਾ ਤਾਂ ਆਪਾ ਜੇੜਾ ਦੇਖੋ ਗਰ ਵਿੱਚ ਹੁੰਦਾ ਓਦੇ ਚ ਵੀ ਥੋੜਾ ਬੌਤ ਦਿਆਨ ਰੱਖ ਤੇ ਆਪਦੀ ਚੀਜ਼ਾਂ ਦਾ ਸਾਰੇ ਸਾਫ਼ -ਸੁਥਰੇ ਤਰੀਕੇ ਨਾਲ ਇਸਤੇਮਾਲ ਕਰਕੇ ਬਣਾਂਦੇ ਆ। ਤਾਂ ਤੁਸੀਂ ਦੋਨੋ ਹੀ ਖਾਣੇ ਦੇਖੋ ਆਪਦੇ- ਆਪਦੀ ਜਗ੍ਹਾ ਤੇ ਕੇ ਬੱਚੇਆਂ ਨੂੰ ਦੇਖੋ ਬਾਹਰ ਦਾ ਖਾਣਾ ਕਿੰਨਾ ਪਸੰਦ ਆਂਦਾ ਤਾਂ ਉਹਨਾਂ ਨੂੰ ਸਮਝਾਣਾ ਚਾਈਦਾ ਐ ਕਿ ਏ ਸਭ ਚੀਜ਼ਾਂ ਸਾਨੂੰ ਜ਼ਾਦਾ ਨਈ ਖਾਣੀ ਚਾਈਦੀਆਂ ਤੇ ਸਾਡੀ ਸੇਹਤ ਲਈ ਵੱਧੀਆ ਨੀ ਹੁੰਦੀ-ਹੁੰਦੀ।
ਬਿਲਕੁਲ, ਏ ਚੀਜ਼ਾਂ ਸਭ ਆਪਣੇ ਸਰੀਰ ਲਈ ਹਾਨੀਕਾਰਕ ਹੀ ਇਸ ਤਰ੍ਹਾਂ ਦੀ ਕਿਉਂਕਿ ਦੇਖੋ ਘਰ ਦਾ ਭੋਜਨ ਸਰੀਰ ਨੂੰ ਸੇਤਮੰਦ ਬਣਾਈ ਰੱਖਦਾ ਐ। ਅੰਦਰੋਂ ਤਾਕਤ ਦਿੰਦਾ ਐ। ਤੇ ਕੇਂਦੇ ਓ ਕੇਂਦੇ ਕਿ ਜੋ ਵੀ ਘਰ ਦੀਆਂ ਚੀਜ਼ਾਂ ਆਪਣੇ ਆਪਾਂ ਇੱਕ ਕੈ ਲਓ ਕਿ ਨਾ ਆਪਣੀ ਪਾਚਨ ਸ਼ਕਤੀ ਵੱਧੀਆ ਕਰਦਾ, ਬਾਰ ਦਾ ਕੋਈ ਵੀ ਤੁਸੀਂ ਖਾਂਨੇ ਓ ਤਾਡਾ ਪਾਚਨ ਸ਼ਕਤੀ ਖ਼ਰਾਬ ਕਰ ਦਿੰਦਾ, ਜੇ ਤੁਸੀਂ ਬਿਮਾਰੀਆਂ ਤੋਂ ਬਚਾਣਾ ਚਾਂਦੇ ਹੋ ਤਾਂ ਤੁਸੀਂ ਕੇਂਦੇ ਆਪਣੇ ਬੱਚੇਆਂ ਤੋਂ ਹੀ, ਕਿਉਕਿ ਵੱਡੇ ਬੱਚੇਆਂ ਨੂੰ ਵੇਖ ਬੱਚੇ ਜੇੜੇ ਹੈ ਨਾ ਵੱਡੇਆਂ ਨੂੰ ਵੇਖਦੇ ਨੇ ਕਿ ਸਾਡੇ ਮਤਲਬ ਮਾਤਾ ਪਿਤਾ ਕੀ ਖਾ ਰਏ ਨੇ ਓਨਾਂ ਤੋਂ ਵੇਖ ਕੇ ਹੀ ਓ ਕੇਂਦੇ ਉਵੇਂ ਹੀ ਵਿਕਾਸ ਹੁੰਦਾ ਕੈ ਲਓ ਕਿ ਠੀਕ ਹੈ ਜੇ ਤੁਸੀਂ ਚੰਗੇ ਗੁਣ ਤੁਸੀਂ ਆਪਣੇ ਬੱਚੇਆਂ ਨੂੰ ਸਿਖਾਓਗੇ ਤੇ ਚੰਗੀਆਂ ਚੀਜ਼ਾਂ ਸਿੱਖਣਗੇ ਜੇ ਤੁਸੀਂ ਘਰ ਦੇ ਵਿੱਚ ਘਰ ਦੀ ਚੀਜ਼ ਘਰੇ ਬੈਠ ਕੇ ਵੱਧੀਆਂ ਸਾ ਸੁਥਰੀ ਚੀਜ਼ਾਂ ਬਣਾਓਗੇ। ਤੁਸੀਂ ਸੇਤਮੰਦ ਹੋ ਤਾਨੂੰ ਵੇਖ ਕੇ ਤੁਆਡੇ ਬੱਚੇ ਵੀ ਓਦਾਂ ਈ ਕਰਨਗੇ। ਇਸ ਲਈ ਕੇਂਦੇ ਆ ਕਿ ਨਾਲ-ਨਾਲ ਘਰ ਵਿੱਚ ਮਿਲ ਕੇ ਬੈਠੋ ਨਾਲੇ ਰਲ ਕੇ ਖਾਓ। ਮਿਲ ਕੇ ਖਾਓ ਨਾਲੇ ਤੁਆਨੂੰ ਇੱਕ ਮਿਲਣ ਦਾ ਟਾਈਮ ਮਿਲੇਗਾ ਆਪਸ ਚ ਪਿਆਰ ਮਿਲੇਗਾ ਕਰਨਾ। ਠੀਕ ਐ, ਇਸ ਨਾਲ ਤੁਆਡਾ ਕਿ ਪਰਿਵਾਰਿਕ ਜੇੜਾ ਜੀਵਨ ਐ ਨਾ ਓ ਵੀ ਬੋਤ ਵੱਧੀਆ ਰਵੇਗਾ। ਤੇ ਆਪਸੀ ਸਾਂਝ ਵੀ ਬਣੀ ਰਏਗੀ।
ਬਿਲਕੁਲ-ਬਿਲਕੁਲ, ਐ ਗੱਲ ਤਾਂ ਬਿਲਕੁਲ ਤੁਸੀਂ ਠੀਕ ਕਈ ਕਿ ਆਪਾਂ ਵ ਜਿਹੜਾ ਘਰ ਵਿੱਚ ਖਾਣਾ ਬਣਾਉਂਦੇ ਆਂ, ਓ ਆਪਸ 'ਚ ਜਿਹੜੇ ਸਾਡੇ ਮਾਂ-ਪਿਓ ਬਣਾਉਂਦੇ ਆ, ਆਪਾਂ ਵੀ ਬਣਾਉਂਦੇ ਆ, ਤਾਂ ਆਪਾਂ ਪਿਆਰ ਨਾਲ ਔਰ ਕਿੰਨੇ ਸਾਫ਼-ਸੁਥਰੇ ਤਰੀਕੇ ਨਾਲ ਬਣਾਂਦੇ ਆ, ਔਰ ਆਪਾਂ ਆਪ ਆਪਸ 'ਚ ਬਹਿ ਕੇ ਇੱਕ ਦੂਜੇ ਨਾਲ ਖਾਣੇ ਆਂ। ਤਾਂ ਓਦੇ ਨਾਲ ਆਪਸ 'ਚ ਸਾਡਾ ਪਿਆਰ ਵੀ ਵੱਧਦਾ। ਤਾਂ ਬੱਚਿਆਂ ਨੂੰ ਆਪਾਂ ਨੂੰ ਇਸ ਚੀਜ਼ ਬਾਰੇ ਥੋੜ੍ਹਾ ਜਿਆ ਦੱਸਣਾ ਪੈਣਾ ਐ ਕਿ ਜਿਹੜਾ ਆਪਾਂ ਘਰ ਖਾਣਾ ਬਣਾਂਦੇ ਆ, ਉਹ ਸਾਡੀ ਸਿਹਤ ਲਈ ਕਿੰਨਾ ਵਧੀਆ ਹੁੰਦਾ ਐ, ਤਾਂ ਆਪਾਂ ਨੂੰ ਆਪ ਤੇ ਘਰ ਦਾ ਖਾਣਾ ਜ਼ਿਆਦਾ ਖਾਣਾ ਚਾਹੀਦਾ। ਤੇ ਬਾਜ਼ਾਰ ਦਾ ਖਾਣਾ ਵੀ ਆਪਾਂ ਨੂੰ ਕਦੇ-ਕਦੇ, ਜਿਵੇਂ ਕਵੀ ਆਪਾਂ ਨੂੰ ਲੱਗਦਾ ਕਿ ਸਾਨੂੰ ਕੋਈ ਟੇਸਟ ਚੇਂਜ ਕਰਨਾ ਐ, ਤੋ ਉਹਦੇ ਲਈ ਆਪਾਂ ਕਦੇ ਕਦੇ ਖਾ ਸਕਦੇ ਆਂ, ਉਹਦੇ ਵਿੱਚ ਵੀ ਕੋਈ ਬੁਰਾਈ ਨਹੀਂ ਹੁੰਦੀ, ਆਪਾਂ ਨੂੰ ਬਸ ਐ ਦੇਖਣਾ ਚਾਹੀਦਾ ਆਪਾਂ ਜਿੱ ਓ ਖਾ ਰੇ ਆਂ, ਵਧੀਆ ਤਰੀਕ ਵਧੀਆ ਚੀ ਜਗ੍ਹਾ ਨਾਲ ਜਗ੍ਹਾ ਵਿੱਚ ਜਾ ਕੇ ਵਧੀਆ ਤਰੀਕੇ ਨਾਲ ਖਾਣਾ ਚਾਹੀਦਾ।
ਹਾਂਜੀ-ਹਾਂਜੀ, ਦੇਖੋ ਮਹੀਨੇ ਵਿੱਚ ਇੱਕ ਦਿਨ ਈ ਬਥੇਰਾ, ਮੈਨੂੰ ਲੱਗਦਾ, ਵਾਧੂ ਹੁੰਦਾ। ਜੇ ਬਾਹਰ ਦਾ ਸ਼ੌਕੀਨ ਹੁੰਦਾ ਬੰਦਾ, ਕਿਉਂਕਿ ਕਹਿੰਦੇ ਆ ਪਹਿਲਾਂ ਤੁਹਾਡੀ ਸੇਹਤ ਐ, ਜੇ ਤੁਹਾਡੀ ਸੇਹਤ ਐ, ਤੇ ਤੁਸੀਂ ਹੈਗੇ ਓ, ਤੁਸੀਂ ਜੀ ਰੇ ਓ, ਤੁਸੀਂ ਆਪਣਾ ਜੀਵਨ ਜੀ ਰਏ ਓ ਪਰ ਸਭ ਤੋਂ ਪਹਿਲੇ ਪ੍ਰੋਰਟੀ ਆਪਣੀ ਸਿਹਤ ਹੁੰਦੀ ਐ, ਜੇ ਤੁਸੀਂ ਉਹਦਾ ਧਿਆਨ ਨੀ ਰੱਖੋਗੇ ਨਾ ਤਾਂ ਫੇਰ ਤੁਸੀਂ ਆਪਣੇ ਜੀਵਨ ਨੂੰ ਕੀ ਕਰ ਰਏ ਓ ਖ਼ਰਾਬ ਕਰ ਰਏ ਦੇ ਅੱਜ ਦੇ ਟੈਮ ਨੂੰ ਅੱਜ ਦੇ ਯੁੱਗ ਦੇ ਵਿੱਚ ਰਹਿ ਕੇ ਵੀ ਤੁਸੀਂ ਆਪਣੇ ਆਪ ਨੂੰ ਖ਼ਰਾਬ ਕਰ ਰਏ ਓ, ਤੁਸੀਂ ਆਪਣੇ ਲਈ ਗ਼ਲਤ ਰਸਤਾ ਅਪਣਾ ਰਏ ਓ। ਰੋਜ਼ਾਨਾ ਆਪਣੀਆਂ ਆਦਤਾਂ ਖ਼ਰਾਬ ਕਰ ਰਏ ਓ, ਤਾਂ ਤੁਸੀਂ ਆਪਣੇ ਜੀਵਨ 'ਚ ਕਦੇ ਵੀ, ਕਹਿੰਦੇ ਕਿ ਅੱਗੇ ਵਧਣ ਦੀ ਸੋਚ ਨਹੀ ਸਕੋਂਗੇ। ਤੇ ਏ ਤੁਹਾਡੀ ਸੇਹਤ 'ਤੇ ਆਧਾਰਿਤ ਐ, ਜੇ ਤੁਹਾਡੀ ਸਿਹਤ ਵਧੀਆ ਐ ਤੁਸੀਂ ਘਰ ਦੇ ਕੰਮ ਵੀ ਕਰ ਸਕਦੇ ਓ। ਵੱਧ ਤੋਂ ਵੱਧ ਹਰ ਚੀਜ਼ ਤੁਸੀਂ ਵਿੱਚ ਸ਼ਾਮਿਲ ਹੋ ਸਕਦੇ ਹੋ। ਫਾਸਟਪੂਡ ਦਾ ਸੇਵਨ ਸਿਰਫ ਕਦੇ-ਕਦੇ ਕਰਨਾ ਚਾਹੀਦਾ ਐ। ਸਾਨੂੰ ਵੱਧ ਤੋਂ ਵੱਧ ਘਰੇ ਘਰ ਦਾ ਬਣਿਆ ਹੀ ਭੋਜਨ ਖਾਣਾ ਜ਼ਰੂਰੀ ਐ। ਤੁਸੀਂ ਦੇਖਿਆ ਹੋਟਲ ਵਾਲੇ ਕੀ ਕਰਦੇ ਨੇ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਹੋਟਲ ਵਾਲੇ ਜਿਹੜੇ ਆਪਾਂ ਟਮਾਟਰ ਟਰ ਲੈ ਕੇ ਆਉਣੇ ਆਂ ਆਪਾਂ ਵਧੀਆ-ਵਧੀਆ ਸਾਫ਼-ਸੁਥਰੇ ਸਾਰੇ ਪਰਿਵਾਰ ਆਦੇ ਜਿਦੋਂ ਸਬਜ਼ੀ ਮੰਡੀ ਲੱਗਦੀ ਐ, ਤੇ ਸਾਰੇ ਆਪਦਾ ਸਮਾਨ ਲੈਣ ਜਾਂਦੇ ਨੇ। ਤੇ ਜਿਹੜੇ ਗਲੇ-ਗੀਲੇ ਹੁੰਦੇ ਆ ਨਾ ਟਮਾਟਰ, ਉਹ ਹੋਟਲ ਵਾਲੇ ਉਠਾਉਂਦੇ ਨੇ। ਹੁਣ ਘਰ ਤਾਂ ਮਾਂ ਸਾਫ਼-ਸੁਥਰਾ ਲੈ ਕੇ ਆ ਰਿ ਆ, ਆਪਾਂ ਵੀ ਪੈਸੇ ਦੇ ਚੀਜ਼ ਲੈ ਰਹੇ ਹਾਂ। ਉਹ, ਉਹ ਇਹ ਚੀਜ਼ਾਂ ਨਹੀਂ ਦੇੇਖਦੇ ਹੋਟਲ ਵਾਲੇ, ਉਹ ਦੇਖਦੇ ਐ ਕਿ ਚਲੋ ਉਹਨਾਂ ਨੇ ਤਾਂ ਕੋਈ ਇਕੱਠੀ ਹੁੰਦਾ ਸਾਰਾ ਸਮਾਨ ਕਰਕੇ ਇਸ ਲਈ ਉਹਨਾਂ ਨੂੰ ਉਹ ਆਪਣਾ ਫੈਦਾ ਵੇਖਦੇ ਆ ਤੇ ਆਪਾਂ ਆਪ ਦਾ ਫੈਦਾ ਵੇਖਦੇ, ਆਪਾਂ ਆਪਣੀ ਸੇਹਤ ਦਾ ਫੈਦਾ ਵੇਖਦੇ ਹਾਂ। ਏ ਚੀਜ਼ ਹੁੰਦਾ, ਏ ਫ਼ਰਕ ਹੁੰਦਾ।
ਉਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਐ ਕਿ ਆਪਾਂ ਜਿਹੜਾ ਘਰ ਵਿੱਚ ਚੀਜ਼ ਲੈਂਨੇ ਆ, ਉਹ ਵਧੀਆ ਤੇ ਸਾਫ਼ ਸੁਥਰੀ ਤਾਂ ਆਪਾਂ ਹਾਈਜੀਨ ਨਾਲ ਅੱਜ-ਕੱਲ੍ਹ ਤਾਂ ਤੁਸੀਂ ਵੇਖਿਆ ਹੋਏਗਾ, ਬਾਜ਼ਾਰਾਂ ਵਿੱਚ, ਮਤਲਬ ਕਈ ਵਾਰ ਹੁੰਦਾ, ਬਿਨਾਂ ਖਾਦ ਤੋਂ ਸਪਰੇ ਤੋਂ ਸਬਜ਼ੀਆਂ ਵੀ ਮਿਲ ਜਾਂਦੀਆਂ ਨੇ ਆਪ ਆ ਓ ਵੀ ਚੀਜ਼ਾਂ ਥੋੜ੍ਹੀ ਮਹਿੰਗੀਆਂ ਮਿਲਦੀਆਂ ਨੇ ਸਾਨੂੰ, ਬਟ ਮਿਲ ਜਾਂਦੀਆਂ ਨੇ ਮਾਰਕੀਟ ਵਿੱਚ ਤਾਂ ਆਪਾਂ ਓ ਚੀਜ਼ਾਂ ਵੀ ਆਪਦੇ ਘਰ ਲਈ ਤਾਂ ਬਣਾਉਣ ਲਈ ਲੈ ਕੇ ਆ ਜਾਂਦੇ ਆਂ। ਕਿਉਂਕਿ ਮਾਰਕੀਟ ਵਾਲੇ ਤੋਂ, ਜਿਹੜਾ ਆਪਾਂ ਬਾਜ਼ਾਰੋਂ ਲੋਕ ਖਾਣਾ ਖਾਂਦੇ ਆ ਓਨਾਂ ਨੂੰ ਤੋ ਉਹ ਹੁੰਦਾ ਜਿੱਥੋਂ ਆਪਾ ਸਾਨੂੰ ਚਾਰ ਪੈਸੇ ਬਚ ਜਾਈਏ ਆਪਾਂ ਉਹ ਚੀਜ਼ ਲਈਏ। ਉਨਾਂ ਨੂੰ ਏ ਨੀ ਹੁੰਦਾ ਕਿ ਆਪਾਂ ਕਸਟਮਰ ਨੂੰ ਅੱਛਾ ਵਧੀਆ ਤੇ ਹੈਲਦੀ ਖਾਣਾ ਵੀ ਦੇਣਾ ਹੁੰਦਾ। ਕਈ ਜਗ੍ਹਾ ਵਿੱਚ ਦੇਖੋ ਹੈਲਦੀ ਖਾਣਾ ਮਿਲਦਾ ਪਰ ਉਹ ਥੋੜ੍ਹਾ ਕੋਸਟਲੀ ਹੁੰਦਾ। ਤਾਂ ਆਪਾਂ ਨੂੰ ਏਸ ਚੀਜ਼ ਦਾ ਧਿਆਨ ਰੱਖਣਾ ਚਾਈਦਾ ਜਿੱਥੇ ਸਾਫ਼ ਸੁਥਰਾ ਮਿਲੇ। ਆਪਾਂ ਬਾਹਰ ਤੋਂ ਵੀ ਖਾਣ ਜਾ ਰਹੇ ਆ ਤਾਂ ਆਪਾਂ ਸਾਫ਼ ਸਵੀ ਮਤਲਬ ਉਨਾਂ ਕਿਸ ਤਰ੍ਹਾਂ ਦੇ ਸਾਫ਼ ਸੁਥਰਾ ਤਰੀਕੇ ਨਾਲ ਬਣਾਇਆ ਕਈ ਵਾਰ ਹੁੰਦਾ ਤੁਹਾਨੂੰ ਕਿਚਨ ਵਿੱਚ ਲਾਈਵ ਖਾਣਾ ਬੰਦਾ ਵੀ ਦਿਖਾਇਆ ਜਾਂਦਾ ਓਦੇ ਵਿੱਚ ਵੀ ਆਪਾਂ ਜਾ ਕੇ ਖਾਸ ਸਕਦੇ ਆ ਜੇੜੀ ਸਾਡੀ ਸਿਹਤ ਲਈ ਵੀ ਵਧੀਆ ਹੁੰਦਾ ਤਾਂ ਆਪਾਂ ਮੈਂ ਤਾਂ ਇਹੀ ਕੇਨੀ ਆ, ਕਿ ਜੇੜਾ ਵੀ ਆਪਾਂ ਚਾਹੇ ਘਰ ਵਿੱਚ ਖਾਈਏ ਚਾਹੇ ਬਾਹਰ ਵਿੱਚ ਸਾਫ਼ ਸੁਥਰਾ ਤੇ ਪੌਸ਼ਟਿਕ ਖਾਣਾ ਖਾਨਾ ਚਾਈਦਾ ਜੇੜੀ ਸਾਡੀ ਸਿਹਤ ਲਈ ਵਧੀਆ ਹੋਏ।
ਬਿਲਕੁਲ ਸਹੀ ਕਿਹਾ ਤੁਸੀਂ। ਉਹੀ ਆ ਮੈਂ ਤਾਂ ਅੰਤ ਤੇ ਏਹੀ ਕਵਾਂਗੀ ਕਿ ਫਾਸਟ ਫੂਡ ਤੇ ਸਵਾਦ ਹੀ ਨਾ ਦੇਖ ਕਿਉਂਕਿ ਏ ਚੀਜ਼ਾਂ ਦੇਖੋ ਕਿ ਤੁਹਾਡੇ ਲਈ ਚੰਗੀ ਘਰ ਦਾ ਬਣਿਆ ਹੋਇਆ ਜੇੜਾ ਭੋਜਨ ਐ ਤੁਹਾਡੇ ਲਈ ਸਿਹਤ ਲਈ ਵੀ ਵਧੀਆ ਤੇ ਲੰਬੇ ਸਮੇਂ ਤੱਕ ਸਾਨੂੰ ਤੰਦਰੁਸਤ ਬਣਾਈ ਰੱਖਦਾ ਔਰ ਬੰਦੇ ਦੀ ਕੇੰਦੇ ਹੈ ਖਾਣ ਤੋਂ ਹੀ ਉਮਰ ਵੀ ਜਵਾਨ ਲੱਗਦਾ ਸਭ ਸਭ ਤੋਂ ਵਧੀਆ ਚੀਜ਼ ਐ ਏ ਤੁਹਾਡੇ ਲੀ ਕਿ ਤੁਸੀਂ ਆਪਣਾ ਖਾਣਾ ਪੀਣੇ ਦੀਆਂ ਆਦਤਾਂ ਚੰਗੀਆਂ ਅਪਣਾਓਗੇ। ਕਾਰਦੇ ਬਣੇ ਪੋਸੀਕ ਭੋਜਨ ਨੂੰ ਖਾਓਗੇ ਪੈਲੀ ਪੈਲ ਤੁਹਾਨੂੰ ਆਪਣੇ ਕਾਰ ਤੇ ਬਸ ਘਰ ਦੇ ਬਨੇ ਭੋਜਨ ਦੀ ਰੱਖਣੀ ਚਾਈਦੀ ਐ। ਉਸ ਤੋਂ ਬਾਦ ਤੁਸੀਂ ਜੇ ਤੁਹਾਡਾ ਕਦੀ ਕਦਾਈ ਦਿਲ ਕਰਦਾ ਵੀ ਐ ਤੁਸੀਂ ਖਾਓ ਬਸ ਸਾਫ਼ ਸੁਥਰੀ ਜਗਾ ਦੇਖ ਕੇ ਸਮਝ ਕੇ ਸੋਚ ਕੇ ਸਭ ਦੇ ਲੋਕਾਂ ਦੇ ਵਿਊ ਜਿਨਾਂ ਦੇ ਅੱਛੇ ਆ ਰਹੇ ਕਿਉਂਕਿ ਅੱਜ-ਕੱਲ ਔਨਲਾਈਨ ਵੀ ਸਭ ਕੁੱਝ ਪਤਾ ਚੱਲ ਰਿਆ ਕਿ ਕਿੰਦਾ ਵਧੀਆ ਕਿੰਦਾ ਮਾੜਾ। ਸਭ ਕੁਝ ਪਤਾ ਚੱਲ ਰੇ, ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ।
ਸਸ ਸ੍ਰੀ ਕਾਲ ਜੀ।
ਸਸ ਸੀ ਕਾਲ ਜੀ।